ਹੈਲੋ ਹੈਲੋ ਹੈਲੋ।
ਹੋਰ ਠੀਕ ਹੋ ਘਰ ਸਭ ਠੀਕ ਨੇ
ਹਾਂਜੀ, ਸਭ ਠੀਕ ਨੇ ਤੁਸੀਂ ਸੁਣਾਓ ਸਭ ਠੀਕ ਠਾਕ।
ਹਾਂਜੀ ਹਾਂਜੀ ਸਭ ਵਧੀਆ
ਭੈਣਜੀ ਮੈਂ ਉਦਾ ਮੈਂ ਸਭ ਵਧੀਆ ਮੈਂ ਬਸ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਾਂ ਭੈਣੀ ਜੀ ਨਾਲ ਮੈਂ ਉਦਾਸ ਹੋ ਗਈ ਸੀ ਕਿ ਤੁਹਾਡੇ ਕੋਲੋਂ ਤੁਸੀਂ ਕਈ ਦਿਨ ਹੋ ਗਏ ਮੇਰੇ ਨਾਲ ਗੱਲ ਹੀ ਨੀ ਕੀਤੀ ਸੀਗੀ
ਅੱਛਾ ਮੈਂ ਵੀ ਕਾਫ਼ੀ ਦਿਨ ਤੋਂ ਦੇਖ ਰਹੀ ਸੀ ਮੈਂ ਕਿਹਾ ਭੈਣ ਜੀ ਦਾ ਫੋਨ ਨੀ ਆਇਆ ਮੈਂ ਕਿਹਾ ਮੈਂ ਅੱਜ ਕਰਾਂਗੀ ਉਹ ਨਾ ਬਸ ਬੱਚਿਆਂ ਪਿੱਛੇ ਨਾ ਰਹਿ ਹੀ ਜਾਂਦਾ ਏ। ਤੇ ਮੈਂ ਕਿਹਾ ਮੈਂ ਅੱਜ ਜ਼ਰੂਰੀ ਹੀ ਕਰਾਂਗੀ ਭੈਣਜੀ ਨੂੰ ਫੋਨ ਨਾਲ ਹੀ ਤੁਹਾਡਾ ਮੈਸੇਜ ਵੱਜ ਗਿਆ ਫੋਨ ਚੱ ਕਹਿ ਲੇ ਵੀ ਬੜੀ ਲੰਮੀ ਉਮਰ ਹੈਗੀ ਆ ਤੁਹਾਡੀ
ਹਾਂ, ਐ ਵੀ ਗੱਲ ਸਹੀ ਏ। ਭੈਣ ਜੀ ਮੈਂ ਤੁਹਾਡੇ ਕੋਲ ਐ ਪੁੱਛ ਪੁੱਛਣਾ ਸੀਗਾ ਜਿਹੜਾ ਨੀਟ ਦਾ ਪੇਪਰ ਹੋਇਆ ਹੁਣੇ
ਹਾਂਜੀ-ਹਾਂਜੀ।
ਜੀ ਹਾਂਜੀ ਉਹ ਤੁਹਾਡੇ ਆਸ-ਪਾਸ ਕਿਸੇ ਬੱਚੇ ਨੇ ਦਿੱਤਾ ਹੈਗਾ ਭੈਣ ਜੀ ਕਿਵੇਂ ਦਾ। ਰਿਹਾ ਪਹਿਲੇ ਤੁਹਾਨੂੰ ਪਤਾ ਹੁਣ ਰੀਨੀਟ ਹੋਇਆ ਪਹਿਲੇ ਆਲਾ ਪੇਪਰ ਲੀਕ ਹੋ ਗਿਆ ਸੀਗਾ ਨੀਟ ਦਾ ਪੇਪਰ।
ਇੱਧਰ ਤੇ ਤੁਹਾਨੂੰ ਪਤਾ ਹੈ ਕਿ ਇੱਧਰ ਨਹੀਂ ਇੰਨਾ ਦਿੰਦੇ ਬਟ ਜਿਥੇ ਨਾ ਮੇਰੇ ਉੱਥੇ ਕੀ ਨਾ ਮੈਂ ਜਿੱਥੇ ਮੇਰੇ ਨਾਨਕੇ ਨੇ ਨਾ ਉੱਥੇ ਉਹਨਾਂ ਦੇ ਉੱਧਰ ਦਿੱਤਾ ਸੀਗਾ ਕਿਸੇ ਨੇ ਅਤੇ ਉਹੀ ਦੱਸ ਰਹੇ ਸੀਗੇ ਉਹਨਾਂ ਦਾ ਨਾ ਇੱਥੇ ਚੰਡੀਗੜ੍ਹ ਬਣਿਆ ਸੀਗਾ ਕੀ ਨਾਂ ਉਦਾਂ ਸੈਂਟਰ ਹਾਂਜੀ ਤੇ ਉਹ ਇੱਧਰ ਆਏ ਸੀ ਤੇ ਉਹੀ ਦੱਸ ਰਹੀ ਸੀ ਕਹਿੰਦੇ ਪਹਿਲਾਂ ਤਾਂ ਜੀ ਪੇਪਰ ਕਹਿੰਦੇ ਨਾ ਅਸੀਂ ਪੜ੍ਹ ਕੇ ਗਏ ਨਾ ਪੜ੍ਹ ਕੇ ਗਏ। ਤੇ ਨਾਲ ਹੀ ਪੇਪਰ ਐਵੇਂ ਆ ਗਏ ਸੀ ਉਹ ਨਿਊਜ਼ ਆ ਗਈ ਸੀ ਕਿ ਲੀਕ ਹੋ ਗਿਆ ਕਹਿੰਦੇ ਸਾਡੀ ਕਰਿਆ ਕਰੈਸ਼ ਸਾਰਾ ਰੈ ਗਿਆ ਹੁਣ ਫੇਰ ਦੁਬਾਰਾ ਪੇਪਰ ਹੋਇਆ ਹੁਣ ਕੈਂਦੇ ਟਫ ਹੀ ਬੜਾ ਸੀ। ਪੇਪਰ ਪੈਂਲਾਂ ਨਾਲੋਂ ਤਾਂ ਜਾਦਾ ਟਫ ਸੀ। ਤੇ ਵਿੱਚ ਸਬਜੈਕਟ ਸਬ ਹੁੰਦੇ ਨੇ ਨਾ ਉਹਨਾਂ ਦੇ
ਹਾਂਜੀ ਹਾਂਜੀ ਹਾਂਜੀ-ਹਾਂਜੀ। ਉਹਨਾਂ ਕੋਲ ਸਬਜੈਕਟ ਹੁੰਦੇ ਨੇ ਫਿਜਿਕਸ, ਕਮਿਸਟਰੀ ਅਤੇ ਬਾਇਓਲੋਜੀ। ਇਹ ਤਿੰਨ ਸਬਜੈਕਟ ਉਂਦੇ ਨੇ ਹਾਂਜੀ-ਹਾਂਜੀ।
ਤਿਨੋਂ ਸਾਇੰਸ ਦੇ ਨੇ ਐ ਵੀ ਤੇ ਉਹੀ ਦੱਸ ਰਹੀ ਸੀ ਕਹਿੰਦੇ ਬਹੁਤ ਔਖਾ ਹੈਗਾ ਸੀ ਕਰਨਾ ਬਸ ਕਰਕੇ ਆ ਗਏ ਕਹਿੰਦੇ ਜਿਨ੍ਹਾਂ ਦੇ ਪਹਿਲਾਂ ਉਮੀਦ ਸੀ ਪਾਸ ਹੋ ਜਾਣਗੇ ਹੁਣ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ
ਆਹੋ ਇਹ ਵੀ ਗੱਲ ਹੈਗੀਏ ਪਤਾ ਬੜਾ ਹੀ ਔਖਾ ਪੇਪਰ ਹੁੰਦਾ ਹੈ ਆ ਨੀਟ ਦਾ ਪੇਪਰ ਪੇਪਰ ਇਹ ਪੇਪਰ ਕਰਕੇ ਨਾ ਬੱਚੇ ਡਾਕਟਰੀ ਲਾਈਨ ਚ ਚਲੇ ਜਾਂਦੇ ਨੇ ਨਾ ਅੱਗੋਂ ਦੀ।
ਹਾਂਜੀ ਬਿਲਕੁੱਲ ਉਹ ਤੇ ਇਹਨਾਂ ਦੇਖੋ ਪੂਰੀ ਸਬ ਬੱਚਿਆ ਦੀ ਕਿੰਨੇ ਸਾਲਾਂ ਦੀ ਮੇਨਤ ਹੁੰਦੀ ਹੈ। ਕਈ ਬੱਚੇ ਕਿੰਨੇ ਸਾਲਾਂ ਤੋਂ ਮੇਨਤ ਕਰ ਰਹੇ ਹੁੰਦੇ ਨੇ ਤੇ ਕੁੱਛ ਬੱਚਿਆਂ ਦੀ ਹੁੰਦੀ ਦੀ ਮਿਹਨਤ ਹੁੰਦੀ ਹੈ ਕੀ ਪਤਾ ਬੱਚੇ ਨੇ ਕੀ ਕੀ ਦੇਖ ਹੋਏਗਾ ਪੇਪਰ ਦੇਣ ਪਿੱਛੇ
ਹਾਂਜੀ ਬਿਲਕੁਲ, ਕਈ ਨੈਨ ਨੇ ਇੰਨੇ ਨਿਊਜ਼ ਵਿੱਚ ਦੇਖ ਕਈ ਬੱਚਿਆਂ ਨੇ ਪਾਪਾ ਨੇ ਆਪਣੀ ਜਮੀਨ ਵੇਚ ਕੇ ਬੱਚਿਆਂ ਨੂੰ ਕੋਚਿੰਗ ਦਿਲਾਈ ਕੋਚਿੰਗ ਲੈਣੀ ਪੈਂਦੇ ਨਾ ਇਹਦੀ ਦੋ ਸਾਲ ਪਲੱਸ ਵਨ ਪਲੱਸ ਟੂ ਵਿੱਚ ਕਈ ਬੱਚੇ ਡਰੋਪ ਵੀ ਕਰਦੇ ਜੇ ਅਗਰ ਉਹਨਾਂ ਦਾ ਪਲੱਸ ਟੂ ਚ ਨੀਟ ਦਾ ਪੇਪਰ ਕਲੀਅਰ ਨਿ ਹੁੰਦਾ ਨਾ ਤੇ ਉਹ ਡਰੋਪ ਕਰ ਲੈਂਦੇ ਜੇ, ਹਾਂਜੀ ਡਰੋਪ ਕਰ ਲੈਂਦੇ ਜੇ, ਉਹ ਉਸ ਸਾਲ ਪੇਪਰ। ਦਿੰਦੇ ਨੀ ਫਿਰ ਅਗਲੇ ਸਾਲ ਦੇਣਾ ਸ਼ੁਰੂ ਕਰ ਦਿੰਦੇ ਨੇ
ਅੱਛਾ ਨਹੀਂ ਉਹੀ ਦੇਖੋ ਬੱਚਿਆਂ ਦੇ ਮਾਇੰਡ ਵਿੱਚ ਦਿਮਾਗ ਵਿੱਚ ਕਿੰਨਾ ਕੁੱਛ ਹੁੰਦਾ ਨਾ
ਬਹੁਤ ਬਰਡਨ ਹੋ ਜਾਂਦਾ ਜੀ ਬੱਚਿਆਂ ਨੂੰ ਡਿਪ੍ਰੈਸ਼ਨ ਵੀ ਹੋ ਜਾਂਦਾ ਜੀ ਕਈ ਬੱਚੇ ਤੇ ਤੁਹਾਨੂੰ ਕੀ ਦੱਸਾਂ ਅਹ ਉਹਨਾਂ ਨੇ ਪਹਿਲੇ ਪੇਪਰ ਤੋਂ ਨੀਟ ਦੇ ਪਹਿਲੇ ਪੇਪਰ ਤੋਂ ਬਾਅਦ ਜਿਹੜਾ ਤਿੰਨ ਮਈ ਨੂੰ ਹੋਇਆ ਸੀਗਾ ਉਸ ਪੇਪਰ ਤੋਂ ਬਾਅਦ ਇੰਨੇ ਬੱਚੇ ਸੀ ਜਿਹੜਾ ਪਾਸ ਹੋ ਜਾਣੇ ਸੀ। ਸੀਗੇ ਔਰ ਉਹਨਾਂ ਨੇ ਡਿਵੋਰ ਉਹਨਾਂ ਨੇ ਨਾ ਸੁਸਾਈਡ ਕਰ ਲਏ
ਦੇਖ ਉਹੀ ਟੈਸ਼ਨ ਕਰ ਕਰਕੇ ਨਾ ਉਹਨੂੰ ਟੈਸ਼ਨ ਹੋ ਰਹੀ ਸੀ ਕਿ ਵੈਸੇ ਬੱਚਿਆਂ ਨੂੰ ਇਨੀ ਟੈਸ਼ਨ ਲੈਣੀ ਨਹੀ ਚਾਹੀਦੀ ਦੇਖੋ ਹਰ ਚੀਜ਼ ਨਾਲਏ ਨਾ ਪਤਾ ਕੀ ਏ ਪੜ੍ਹਾਈ ਦਾ ਵੀ ਬਹੁਤ ਟੈਸ਼ਨ ਹੈ ਬੱਚਿਆਂ ਉੱਤੇ ਹਰ ਇੱਕ ਚੀਜ਼ ਦੀ ਟੈਂਨਸ਼ਨ ਹੈਗੀ ਅਸੀਂ ਪੜ੍ਹਨਾ ਔਰ ਉਹਨਾਂ ਨੂੰ ਪੈਲਾਂ ਫਿਊਚਰ ਤਾਂ ਪੈਲੋ ਸੋਚ ਕੇ ਬੈਠੇ ਹੁੰਦੇ ਨੇ ਜੇ ਇਹ ਨਾ ਹੋਇਆ ਇਹ ਜੇ ਇਹ ਨਾ ਹੋਇਆ ਤੇ ਕੀ ਹੋਏਗਾ ਅੱਗੇ ਉਹ ਇਹ ਨੀ ਸੋਚਦੇ।
ਬਸ ਇਹੀ ਤੇ ਗੱਲ ਹੈਗੀ ਏ। ਤੁਹਾਡੇ ਸਾਹਮਣੇ ਅੱਜ ਕੱਲ੍ਹ ਨਾ ਬੱਚੇ ਨਾਈਨਥ ਕਲਾਸ ਚ ਡਿਸਾਈਡ ਕਰ ਲੈਂਦੇ ਨੇ ਅਸੀਂ ਅੱਗੋਂ ਕੀ ਕਰਨਾ ਪਲੱਸ ਵਨ ਤੋਂ ਤੇ ਫੇਰ ਕਈ ਬੱਚੇ ਤੇ ਨਾਈਨਥ ਤੋਂ ਹੀ ਨੀਟ ਤੇ ਆ ਜੇ ਈ ਦੀ ਕੋਚਿੰਗ ਲੈਣੀ ਸ਼ੁਰੂ ਕਰ ਦਿੰਦੇ ਨੇ ਜਿਹੜੇ ਬੱਚਿਆਂ ਨੇ ਇੰਜੀਨੀਅਰ ਬਣਨਾ ਹੁੰਦਾ ਹੈ ਉਹ ਜੇ ਦੀ ਕੋਚਿੰਗ ਲੈਣੀ ਸ਼ੁਰੂ ਕਰ ਦਿੰਦੇ ਜਿਹੜੇ ਬੱਚਿਆਂ ਨੇ ਡਾਕਟਰ ਮਤਲੱਬ ਉਹਨਾਂ ਹੁੰਦਾ ਉਹ ਨੀਟ ਦੀ ਕੋਚਿੰਗ ਲੈਣੀ ਸ਼ੁਰੂ ਕਰ ਦੇਣ ਫੇਰ ਨੀਟ ਦਾ ਪੇਪਰ ਦੋ ਸਾਲਾਂ ਬਾਅਦ ਆਉਂਦਾ ਬੱਚਿਆਂ ਦੀ ਦੋ ਸਾਲਾਂ ਦੀ ਨਾ ਤੁਸੀਂ ਇਹ ਵੇਖ ਲਓ ਉਹ ਨਾ ਟਾਈਮ ਸਿਰ ਰੋਟੀ ਖਾਂਦੇ ਜੇ ਨਾ ਟਾਈਮ ਸਿਰ ਸੋਂਦੇ ਜੇ ਤਾਂ ਉਹਨਾਂ ਦੀ ਪੜ੍ਹਾਈ ਪੂਰੀ ਹੁੰਦੀ ਹੈ ਤੇ ਤਾਂ ਉਹ ਪਾਸ ਹੋ ਸਕਦੇ ਜੇ ਪੇਪਰ ਤੇ, ਮਤਲਬ ਬੜੀ ਜਾਦਾ ਮੇਹਨਤ ਸੀਗਾ ਉਸ ਤੋਂ ਬਾਅਦ ਦੇਖੋ ਏਹ ਇੱਕ ਮਹੀਨੇ ਬਾਅਦ ਰੀ ਨੀਟ ਦਾ ਪੇਪਰ ਹੋਇਆ ਤੇ ਬੱਚਿਆਂ ਨੂੰ ਬੜੀ ਟੈਸ਼ਨ ਸੀਗੀ ਬੜੀ ਹੀ, ਟੈਸ਼ਨ ਸੀਗੀ ਕਿ ਕਿਵੇਂ ਹੋਏਗਾ, ਕਿਵੇਂ ਹੋਏਗਾ ਬੱਚੇ ਇੱਕ ਵਾਰੀ ਪਤਾ ਆਪਣੇ ਘਰ ਆ ਗਏ ਆਪਣੇ ਇੰਸਟੀਚਿਊਟ ਤੋਂ ਉਹ ਫਿਰ ਦੁਬਾਰਾ ਉਹਨਾਂ ਨੂੰ ਵਾਪਸ ਜਾਣਾ ਪਿਆ ਪੜ੍ਹਨ ਲਈ ਕਈ ਬੱਚਿਆਂ ਨੇ ਤੇ ਆਪਣੀ ਕਿਤਾਬਾਂ ਤੱਕ ਰੱਦੀ ਵਿੱਚ ਵੇਚਤੀਆਂ ਸੀ ਜੇ, ਵੀ ਸਾਡਾ ਤੇ ਕਲੀਅਰ ਹੋ ਗਿਆ ਪੇਪਰ, ਅਸੀਂ ਪਾਸ ਹੋ ਗਏ ਆ, ਸਾਡੇ ਛੇ ਸੱਤ ਸੌ ਵਿੱਚੋ ਛੇ ਸੌ ਤੋਂ ਜ਼ਿਆਦਾ ਨੰਬਰ ਆ ਜਾਣਗੇ, ਸਾਨੂੰ ਤੇ ਗੌਰਮੈਂਟ ਕੋਲਜ ਮਿਲ ਜੇਗਾ, ਦੇਖੋ ਪ੍ਰਾਈਵੇਟ ਪੜ੍ਹਾਉਣਾ, ਨੀਟ ਦੇ ਪੇਪਰ ਤੋਂ ਬਾਅਦ ਪ੍ਰਾਈਵੇਟ ਡਾਕਟਰੀ ਕਰਾਉਣਾ ਨਾ ਮਤਲਬ। ਕਰੋੜਾਂ ਦਾ ਕੰਮ ਹੈਗਾ ਜੇ ਪ੍ਰਾਈਵੇਟ ਤੇ ਸਰਕਾਰੀ ਅਗਰ ਤ ਹਾਂਜੀ, ਜੇ ਤੁਸੀਂ ਅਗਰ ਸਰਕਾਰੀ, ਅਗਰ ਤੁਸੀਂ ਪੇਪਰ, ਸਰਕਾਰੀ ਕੋਲਜ ਇੱਚ ਹੋ ਜੇਗਾ ਨੀਟ ਦੇ ਪੇ ਪੇਪਰ ਚ ਅੱਛੇ ਨੰਬਰ ਛੇ ਸੌ ਪਲੱਸ ਆ ਜਾਣਗੇ ਤੇ ਅਗਰ ਤੁਹਾਡਾ ਸਰਕਾਰੀ ਕਾਲਜ ਵਿੱਚ ਹੋ ਜਾਏਗਾ। ਤੇ ਉਹਦੀ ਸਿਰਫ ਤੁਆਡੀ ਪੰਜ ਸਾਲਾਂ ਦੀ ਫੀਸ, ਇੱਕ ਲੱਖ ਰੁਪਿਆ ਓਨਲੀ। ਕਰੋੜਾਂ ਰੁਪਏ ਕਿੱਥੇ, ਤੇ ਇੱਕ ਲੱਖ ਰੁਪਇਆ ਪੰਜ ਸਾਲਾਂ ਦਾ ਕਿੱਥੇ ਤੁਹਾਡੇ ਸਾਹਮਣੇ।
ਬਿਲਕੁਲ।
ਕੇ ਤੇ ਬੜਾ ਈ ਕੌਮਪੀਟੀਸ਼ਨ ਵੱਧ ਗਿਆ, ਤੁ ਤੁਹਾਨੂੰ ਪਤਾ ਪੱਚੀ-ਪੱਚੀ ਲੱਖ ਬੱਚਾ ਏਹ ਪੇਪਰ ਦਿੰਦਾ ਏ। ਤੇ ਵਿੱਚੋਂ ਦੀ ਸਿਲੈਕਟ ਕਿੰਨਾ ਹੁੰਦਾ ਏ ਲੱਖ ਦੇ ਆਸ-ਪਾਸ ਪੱਚੀ ਹਜ਼ਾਰ ਦੇ ਆਸ-ਪਾਸ ਪੰਜਾਹ ਦੇ ਹਜ਼ਾਰ ਦੇ ਮਤਲਬ ਅੱਛੇ ਕੋਲਜਾਂ ਸਿਰਫ ਵੀਹ ਪੱਚੀ ਹਜ਼ਾਰ ਨੂੰ ਬੱਚਿਆਂ ਨੂੰ ਸੀਟ ਮਿਲਦੀ ਜੇ।
ਬਿਲਕੁਲ, ਉਈ ਤੇ ਨਾ, ਬੱਚਿਆਂ ਦੇ ਆਂਦਰ ਵਿੱਚ ਇੱਕ ਹੈ ਵੀ ਹੈ ਕਰਨ ਦਾ, ਕਿ ਅਸੀਂ ਕਰਨਾ ਹੈ। ਜੇ ਉਹ ਦੇਖੋ ਜਿਹੜੇ ਵਿਚਾਰਿਆਂ ਨੇ ਕਿੰਨੀ ਕੋਚਿੰਗ ਲਿੱਤੀਆਂ ਸੀ, ਉੱਥੇ ਟੀ ਵੀ ਚ ਦਿਖਾ ਰਹੇ ਸੀਗੀ ਤੇ ਉਹ ਬਚਾਰੇ ਦਸ-ਦਸ ਸੈਕਿੰਡ ਤੋਂ ਲੇਟ ਹੋਏ, ਤੇ ਗੇਟ ਬੰਦ ਕਰਤਾ ਉਹਨਾਂ ਨੇ।
ਬਿਲਕੁਲ-ਬਿਲਕੁਲ, ਕਿੰਨਾ ਰੋਏ ਸੀਗੇ ਤੁਸੀ ਐ ਦੇਖਲੋ ਉਹਨਾਂ ਦੀ ਦੋ ਢਾਈ ਸਾਲਾਂ ਦੀ, ਤਿੰਨ ਸਾਲਾਂ ਦੀ, ਕਿਸੇ ਦੀ ਮਿਹਨਤ ਕਿਸੇ ਦੀ ਚਾਰ ਸਾਲਾਂ ਦੀ ਮਿਹਨਤ ਤੇ ਇੱਕ ਮਿੰਟ ਦਸ ਮਿੰਟ ਦੇ ਪਿੱਛੇ, ਦੋ ਮਿੰਟ ਦੇ ਪਿੱਛੇ, ਗੇਟ ਬੰਦ ਹੋ ਜਾਂਦਾ ਤੇ ਨਾਲੇ ਦਾ ਸਾਰਾ ਫਿਊਚਰ ਖਤਮ ਹੋ ਜਾਂਦਾ, ਫੇਰ ਕਈ ਬੱਚੇ ਐਸੇ, ਹਾਂਜੀ-ਹਾਂਜੀ। ਬੋਲੋ-ਬੋਲੋ।
ਇੱਕ ਤੇ ਦਸ ਰਏ ਸੀ, ਕਹਿੰਦੇ ਉਹ ਗ਼ਲਤੀ ਨਾਲ, ਗਲਤ ਸੈਂਟਰ ਤੇ, ਨਾਮ ਸੇਮ ਸੀਗਾ ਤੇ ਬਸ ਉਹਨੇ ਜਗ੍ਹਾ ਦੇਖੀ ਨੀ, ਉਹ ਤੇ ਗ਼ਲਤ ਸੈਂਟਰ ਪਹੁੰਚ ਗਈ ਸੀ। ਉਥੇ ਟਾਈਮ ਸਿਰ ਪਹੁੰਚ ਗਈ, ਉਹ ਕਹਿੰਦੇ ਸੈਂਟਰ ਈ ਨੀ ਜੀ ਤੁਹਾਡਾ ਤੇ, ਉਹ ਫੇਰ ਦੌੜਕੇ ਓਥੇ ਗਈ ਤੇ, ਥੱਲੇ ਇੱਟ।
ਇੱਕ ਬੱਚੇ ਦਾ ਤੇ ਫੋਰਨ ਈ ਸੈਂਟਰ ਬਣਾ ਦਿੱਤਾ।
ਔ ਲੈ।
ਤੁਸੀਂ ਏਹ ਦੇਖੋ, ਫੋਰਨ ਦਾ ਸੈਂਟਰ ਬਣਾ ਤਾ ਉਹਦਾ। ਪੁੱਛੋ? ਨਾ ਉਹਦੇ ਕੋਲ ਪਾਸਪੋਰਟ, ਨਾ ਵੀਜ਼ਾ, ਨਿਊਜ਼ ਚ ਆ ਰਿਆ ਸੀਗਾ ਭੈਣਜੀ। ਨਾ ਉਹਦੇ ਕੋਲ ਪਾਸਪੋਰਟ, ਨਾ ਵੀਜ਼ਾ, ਉਹ ਕਿਵੇਂ ਫੋਰਨ ਪੇਪਰ ਦੇਣ ਜਾਏਗਾ? ਬੋਲੋ? ਔਰ ਉਹ ਵੀ ਉਹਨੂੰ ਇੱਕ ਦਿਨ ਪਹਿਲੇ ਪਤਾ ਲੱਗੇਗਾ ਤੇ, ਉਹ ਬੱਚੇ ਦਾ ਤੇ ਫਿਊਚਰ ਖ਼ਰਾਬ ਹੋ ਗਿਆ ਨਾ, ਇੱਕ ਸਾਲ ਹੋਰ ਡਰੋਪ ਕਰਨਾ ਪਏਗਾ ਉਹਨੂੰ, ਸਿਰਫ ਸਰਕਾਰ ਦੀ ਗਲ ਦੀ ਵਜਾਹ ਤੋਂ, ਐਨ ਟੀ ਏ ਦੀ ਗਲਤੀ ਦੀ ਵਜ੍ਹਾ ਤੋਂ, ਜੋ ਐ ਪੇਪਰ ਓਰਗਨਾਈਜ਼ ਕਰਦੀ ਏ, ਐਨ ਟੀ ਏ।
ਥੋੜਾ ਜਿਆ ਨਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ, ਵੀ ਤੁਸੀਂ ਏਹ ਦੇਖੋ, ਆਪਣੀ ਕੰਟਰੀ ਦੇ ਵਿੱਚ ਈ ਰੱਖੋ‌ ਤੁਸੀਂ। ਵੀ ਬਾਹਰਲੇ ਮੁਲਕ ਰੱਖਣ ਦਾਂ ਤੇ ਕੋਈ ਫਾਇਦਾ ਹੈ ਨਹੀਂ। ਦੇਖੋ ਜੇਹੜੇ ਬੱਚੇ ਨੇ ਏਥੇ ਪੜ੍ਹਾਈ ਕਰਨੀ ਐ, ਜੇਹੜੇ ਬੱਚੇ ਨੇ ਇੱਥੇ ਪੇਪਰ ਦੇ ਰਏ ਏ, ਉਹ ਬਾਹਰ ਜਾ ਕੇ ਕਿਉਂ ਕਰੀ ਜੇ ਬਾਅਰ ਹੀ ਉਹਨੇ ਦੇਣਾ ਹੁੰਦਾ, ਪਹਿਲੇ ਹੀ ਆਪਣਾ ਬਾਹਰ ਦਾ ਨਾ ਲਗਾ ਲੈਂਦਾ ਫਿਰ?
ਏਹ ਤੇ ਸਈ ਗੱਲ ਏ, ਬਿਲਕੁਲ ਸਈ ਗੱਲ ਏ, ਪਤਾ ਨੀ ਕੀ ਕਰਦੇ ਨੇ, ਇਹ ਸਭ ਏ? ਇਹਨਾਂ ਦੀ ਸਰਕਾਰ, ਬਿਲਕੁਲ ਐਨ ਟੀ ਏ ਵਾਲੇ, ਬਿਲਕੁਲ ਐਵੇਂ ਲੱਗਦਾ ਕਿ ਖੁਦ ਈ ਪੜ੍ਹੇ ਲਿਖੇ ਨਹੀਂ ਹੈਗੇ। ਕਿ ਬੱਚਿਆਂ ਦੇ ਫਿਊਚਰ ਨਾਲ, ਏਨਾ ਵੱਡਾ ਉਹ ਕਰਨਾ ਕੀ ਬੱਚੇ, ਕੀ ਕਰਨਗੇ? ਦੱਸੋ ਮੈਨੂੰ?
ਬਿਲਕੁਲ। ਥੋੜਾ ਜਿਆ ਸੋਚਣਾ ਚਾਹੀਦਾ।
ਸੋਚਣਾ ਚਾਹੀਦਾ ਏ, ਬਹੋਤ ਜ਼ਿਆਦਾ, ਤੁਸੀਂ ਦੇਖਿਆ ਸੀਗਾ ਨੀਟ ਦੇ ਪੇਪਰ, ਅਗਰ ਲੀਕ ਹੋ ਗਿਆ ਸੀ, ਉਸ ਤੋਂ ਬਾਅਦ, ਕਿੰਨਾ ਜ਼ਿਆਦਾ ਬੱਚਿਆਂ ਵਿੱਚ ਗੁੱਸਾ ਆ ਗਿਆ ਸੀਗਾ। ਬਹੋਤ ਜ਼ਿਆਦਾ, ਬੱਚਿਆਂ ਨੇ ਇੰਨਾ ਜ਼ਿਆਦਾ ਗੁੱਸਾ ਦਿਖਾਇਆ, ਹਾਂ।
ਏਹ ਨਾ, ਬੜਾ, ਹਾਂ। ਹਰ ਸਾਲ ਲੀਕ ਹੁੰਦਾ ਈ ਹੁੰਦਾ ਏ, ਉਹ ਬੇਚਾਰੇ ਬੱਚੇ, ਨੀ ਦੇਖੋ ਇੱਕ ਵਾਰ ਏਹ ਵੀ ਤੇ ਸੋਚੋ ਨਾ, ਬੱਚੇ ਫਾਰਮ ਭਰ ਰਏ ਨੇ, ਕਿੰਨੇ ਦੋ-ਦੋ, ਤਿੰਨ-ਤਿੰਨ ਹਜ਼ਾਰ ਦੇ ਕੇ ਫਾਰਮ ਭਰ ਰਹੇ ਨੇ।
ਹਾਂ, ਸਰਕਾਰ ਐ ਈ ਪੈਸਾ ਇਕੱਠਾ ਕਰ ਰਈ ਹੈ ਸਾਰੀ, ਸਾਰਾ ਪੈਸਾ ਇਕੱਠਾ ਕਰ ਰਈ ਏ, ਹੋਰ ਕੀ ਕਰ ਰਹੀ ਸਰਕਾਰ? ਉਸ ਤੋਂ ਬਾਅਦ, ਬੱਚਿਆਂ ਦੇ ਫਿਰ ਪੇਪਰ ਲੀਕ ਕਰ ਦਿੰਦੇ ਨ, ਫੇਰ ਉਸ ਤੋਂ ਬਾਅਦ ਲੀਕ ਹੋ ਗਿਆ ਪੇ ਪਰ ਫਿਰ ਰੀ ਨੀਟ ਦਾ ਹੋਇਆ, ਖੈਰ ਉਹਦੇ ਅਸਤੇ ਉਹਨਾਂ ਨੇ ਦੁਬਾਰਾ ਫੀਸ ਨਈ ਲਿੱਤੀ, ਕਿਵੇਂ ਲੈਂਦੇ? ਲੋਕਾਂ ਨੇ ਉਹਨਾਂ ਦੇ ਜਾ ਕੇ ਇੰਸਟੀਚਿਊਟ ਤੋੜ ਦੇਣੇ ਸੀਗੇ। ਐਂ ਟੀ ਵਾਲੇ ਦਾ ਔਫਿਸ ਤੋੜ ਦੇਣਾ ਸੀ ਬੱਚਿਆਂ ਨੇ ਜਾ ਕੇ। ਬਹੋਤ ਜ਼ਿਆਦਾ, ਪੂਰੇ ਦੇਸ਼ ਵਿੱਚ ਹੂੰ, ਪੂਰਾ ਪੂਰੇ ਦੇਸ਼ ਵਿੱਚ ਇਸ ਗੱਲ ਤੋਂ, ਇੰਨਾ ਜ਼ਿਆਦਾ ਮੁੱਦਾ ਉੱਠ ਗਿਆ ਸੀ ਨਾ, ਇੰਨਾ ਜ਼ਿਆਦਾ ਕਿ ਹਰ ਵੇਲੇ ਨਿਊਜ਼ ਚ ਨੀਟ ਦਾ ਪੇ ਪਰ, ਨੀਟ ਦਾ ਪੇਪਰ ਏਈ ਆ ਰਿਹਾ ਸੀਗਾ। ਕਿ ਅੱਜ ਇੰਨੇ ਬੱਚੇ ਮਰ ਗਏ, ਅੱਜ ਇੰਨੇ ਬੱਚੇ ਮਰ ਗਏ। ਅੱਜ ਏਹ ਹੋ ਗਿਆ, ਅੱਜ ਏਹ ਹੋ ਗਿਆ।
ਬਿਲਕੁਲ। ਬੱਚਿਆਂ ਦਾ, ਬ ਦੇਖੋ ਬੱਚੇ ਤੇ ਹੈਗੇ ਆ, ਉਹਨਾਂ ਨੇ ਆਪਣੀ ਮਿਹਨਤ ਕੀਤੀ ਏ। ਉਹਨਾਂ ਨੂੰ ਆਪਣੀ ਸਿਰਫ਼ ਮਿਹਨਤ ਦਾ ਫਲ ਚਾਹੀਦਾ ਕਿ ਕੋਈ ਕਿਸ ਤੌਰ ਤੇ ਕਰ ਰਿਹਾ ਹੁੰਦਾ-ਕੋਈ ਕਿਸ ਤੌਰ ਤੇ ਕਰ ਰਿਹਾ ਹੁੰਦਾ। ਇਹ ਗੌਰਰਮੈਂਟ ਨੂੰ ਤੇ ਨਹੀਂ ਪਤਾ। ਲੇਕਿਨ ਉਹ ਆਪਣਾ ਕੰਮ ਤੇ ਥੋੜ੍ਹਾ ਉਹਦੇ ਨਾਲ ਕਰੇ ਨਾ ਇਮਾਨਦ
ਕੁਲਨ, ਦੇਖੋ ਕਈ ਵਾਰ ਮਾਂ ਬਾਪ ਦੀ ਇੱਛਾ ਹੁੰਦੀ ਹੈ। ਸਾਡਾ ਬੱਚਾ ਡਾਕਟਰ ਬਣੇ। ਕਈ ਵਾਰ ਬੱਚਿਆਂ ਦਾ ਡਰੀਮ ਹੁੰਦਾ ਜੇ ਕਿ ਸਾਡਾ ਬੱਚਾ ਮੈਂ ਡਾੱਕਟਰ ਬਣਾ। ਤੇ ਡਾੱਕਟਰ ਬਣਾਣ ਵਾਸਤੇ ਵੀ ਕਮ ਸੇ ਕਮ ਅੱਠ ਨੌ ਸਾਲ ਦੀ ਪੜ੍ਹਾਈ ਹੈਗੀ ਜੇ ਤਾਂ ਜਾ ਕੇ ਬੱਚਾ ਅੱਛਾ ਡਾਕਟਰ ਬਣਦਾ। ਉਹ ਵੀ ਉਸ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਨੌਕਰੀ ਨਾ ਮਿਲੇ। ਫਿਰ ਜਾ ਕੇ ਕਈ ਕਿਦਾਂ ਕੋਲ ਪੈਸੇ ਹੁੰਦੇ ਨੇ ਉਹ ਆਪਣਾ ਕਲੀਨਿਕ ਖੋਲ ਲੈਂਦੇ ਨੇ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਉਹ ਛੋਟੇ ਛੋਟੀ-ਮੋਟੀ ਨਰਸ ਦੀ ਨੌਕਰੀ ਕਰਦੇ ਨੇ, ਤੁਸੀਂ ਇਹ ਦੇਖਲਓ।
ਉਹੀ ਤੇ ਦੇਖੋ ਨਾ। ਫੇਰ ਬੱਚਿਆਂ ਦੇ ਮਨ ਵਿੱਚ ਫੇ ਬੱਚਿਆਂ ਦੇ ਮਨ ਵਿੱਚ ਫੇਰ ਰਹਿ ਜਾਂਦਾ। ਕਿ ਹਏ ਦੇ-ਦੇ ਕਰਨਾ ਕੀ ਸੀ। ਤੇ ਹੁਣ ਕਰ ਕੀ ਰਹੇ ਆ।
ਹਾਂਜੀ ਹੋਰ ਬਸ ਇਝ ਬਚ ਕੀ ਹੁੰਦਾ ਦੇਖੋ। ਬੱਚਿਆਂ ਦੇ, ਬੱਚਿਆਂ ਦੇ ਨੰਬਰ ਜਿਹਨਾਂ ਦੇ ਪਹਿਲੇ ਵੀ ਛੇ ਸੌ ਅੱਸੀ ਸੀਗੇ। ਉਹ ਉਹਦੇ ਆਸ-ਪਾਸ ਹੀ ਨੇ ਜਿਨ੍ਹਾਂ ਦੇ ਛੇ ਸੌ ਸੀਗੇ। ਉਹ ਦਸ ਵੀਹ ਨੰਬਰਾਂ ਦਾ ਜਿਹੜੇ ਬੱਚੇ ਛੇ ਸੌ ਪਲੱਸ ਸੀਗੇ ਨਾ ਉਹਨਾਂ ਦਾ ਦਸ ਨੰਬਰਾਂ ਉਪਰ ਨੀੇਚੇ ਆਇਆ। ਪਰ ਜਿਹੜੇ ਬੱਚੇ ਪਾਸਿੰਗ ਮਾਰਕਸ ਤੇ ਸੀਗੇ। ਉਹ ਹੋਰ ਵੀਹ ਨੰਬਰ ਨੀਚੇ ਚਲੇ ਗਏ ਦਸ ਨੰਬਰ ਉਹ ਫੇਰ ਰਹਿ ਗਏ ਇਸ ਸਾਲ। ਉਹਨਾ ਨੂੰ ਫਿਰ ਡਰੋਪ ਕਰਨਾ ਪੜੇਗਾ।
ਹੋਰ ਉਹਨਾਂ ਦਾ ਤੇ ਨੁਕਸਾਨ ਹੋ ਗਿਆ ਜੀ।
ਇੱਕ ਸਾਲ ਖ਼ਰਾਬ ਹੋ ਗਿਆ ਨਾ ਦੇਖੋ ਫਿਰ ਹੁਣ ਅਗਲੇ ਸਾਲ ਤੇ ਜਾ ਕੇ ਫੇਰ ਗੱਲ ਬਹਿ ਗਈ ਤੇ ਫੇਰ ਹੁਣ ਅਗਲੇ ਸਾਲ ਨੀਟ ਦਾ ਪੇਪਰ ਦੇਣਗੇ। ਡਾਕਟਰ ਬੰਦੇ -ਬੰਦੇ ਬੱਚਾ ਤੀਹ ਸਾਲਾਂ ਦਾ ਹੋ ਜਾਂਦਾ ਜੇ ਅੱਜ-ਕੱਲ੍ਹ
ਬਿਲਕੁਲ -ਬਿਲਕੁਲ ਜੀ। ਉਮਰ ਲੰਘ ਜਾਂਦੀ ਐ ਜੀ।
ਬਹੁਤ ਹੀ ਔਖਾ ਜੀ ਬੱਚਿਆਂ ਨੂੰ ਪੜ੍ਹਾਣਾਲਿਖਾਣਾ, ਬੱਚੇ ਸਟੈਂਡ ਹੋਣਾ। ਉਹ ਅੱਜ ਤੋਂ ਇਸ ਤੋਂ ਬਾਅਦ ਸਰਕਾਰਾਂ ਦੀ ਇਹ ਗਲਤੀਆਂ ਤੇ ਵਜੇ ਤਾਂ ਨਾਲ ਨਾ ਅੱਜ-ਕੱਲ੍ਹ ਬੋਤ ਬਹੁਤ ਹੀ ਔਖਾ ਹੋ ਗਿਆ ਬਹੁਤ ਹੀ ਔਖਾ ਹੋ ਗਿਆ ਸਭ ਕੁਛ ਕੋਂਪੀਟੀਸ਼ਨ ਇੰਨਾ ਜ਼ਿਆਦਾ ਹੋ ਗਿਆ ਨਾ। ਹਾਂਜੀ-ਹਾਂਜੀ ਠੀਕ ਹੈ। ਸਾਸ ਸ੍ਰੀ ਹਾਂਜੀ। ਸਤਿ ਸ੍ਰੀ ਅਕਾਲ ਜੀ ਹਾਂਜੀ।